ਹੈਲੋ,
ਹੈਲੋ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
ਠੀਕ ਹੋ? ਬਸ ਵਧੀਆ, ਤੁਸੀਂ ਦੱਸੋ? ਹੋਰ ਘਰ ਸਭ ਠੀਕ ਨੇ ਬੱਚੇ ਠੀਕ ਨੇ?
ਸਭ ਠੀਕ ਐ, ਹੁਣ ਤੁਸੀਂ ਕੀ ਕਰ ਰਹੇ ਸੀ?
ਕੁਛ ਨੀ ਮੈਂ ਨਾ ਤੁਹਾਡੇ ਤੋਂ ਪੁੱਛਣਾ ਸੀ, ਕਿ ਇਹ ਸੂਜੀ ਦਾ ਖਮਨ ਕਿਵੇਂ ਬਣਦਾ ਮੇਰੇ ਬੱਚੇ ਚੇ ਕਹਿ ਰਹੇ ਸੀ, ਤੇ ਮੈਨੂੰ ਪਤਾ ਨੀ ਮੈਂ ਕਿਹਾ ਤੁਹਾਡੇ ਤੋਂ ਪੁੱਛ ਲਾਂ
ਅੱਛਾ ਕੋਈ ਨਹੀਂ ਦੱਸਣੀ ਹਾਂ
ਹਾਂਜੀ
ਜਿਵੇਂ ਦੋ ਕੱਪ ਸੂਜੀ ਲੈ ਲਿੱਤੇ ਤੇ, ਦੋ ਕੱਪ ਹੀ ਦਹੀਂ ਲੈ ਲਿੱਤੇ ਤੇ ਉਹਨਾਂ ਨੂੰ ਅੱਛੀ ਤਰ੍ਹਾਂ ਮੈਸ਼ ਕਰਕੇ
ਜੀ
ਦੋਨਾ ਨੁੰ ਦੋਨਾਂ ਨੁੰ ਦਹੀਂ, ਔਰ ਸੂਜੀ ਅੱਛ-ਅੱਛੀ ਤਰ੍ਹਾਂ ਮੈਸ਼ ਹੋ ਜਾਏ ਔਦੇ ਚ ਫਿਰ ਨਮਕ
ਜੀ
ਨਮਕ, ਹਲਦੀ ਤੇ ਚੀਨੀ ਮਿਲਾ ਕੇ ਚੰਗੀ ਤਰ ਉਹਨੂੰ ਵੀ ਮੈਸ਼ ਕਰ ਲੈਣਾ
ਅੱਛਾ ਚੀਨੀ ਵੀ ਪੈਂਦੀ ਹੈ ਇਹਦੇ ਚ
ਹਾਂ ਚੀਨੀ ਵੀ ਪੈਂਦੀ ਹੈ, ਤੇ ਉਹਨਾਂ ਨੂੰ ਮੈਸ਼ ਕਰਕੇ ਥੋੜ੍ਹਾ ਜਿਹਾ ਹਲਕਾ ਢੱਕ ਕੇ ਰੱਖਦੋ, ਦਸ ਪੰਦਰਾਂ ਮਿੰਟਾਂ ਵਾਸਤੇ
ਠੀਕ ਹੈ।
ਫਿਰ ਉਹਨੂੰ ਬਈ ਬੈਟਰਨ ਦਸ ਪੰਦਰਾਂ ਮਿੰਟ ਹੋ ਜਾਏ, ਅਤੇ ਉਹਨੂੰ ਬਈ ਚੈੱਕ ਕਰਨ ਵਾਸਤੇ ਉਹਨੂੰ ਦੇਖਣਾ, ਗਾੜਾ ਨਾ ਹੋਵੇ ਜ਼ਿਆਦਾ ਬੈਟਰ ਜੇ ਗਾੜਾ ਹੋਵੇ, ਤੇ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਹਲਕਾ ਜੇ ਪਤਲਾ ਕਰਲੈ ਇਹਨਾ ਗਾੜਾ ਵੀ ਨਹੀਂ ਹੋਣਾ ਚਾਹੀਦਾ, ਪਤਲਾ ਵੀ ਨਹੀਂ ਹੋਣਾ ਚਾਹੀਦਾ, ਬਸ ਠੀ ਠੀਕ ਬੈਟਰ ਹੋਣਾ ਚਾਹੀਦਾ
ਅੱਛਾ
ਫੇਰ ਉਹਦੇ ਚ ਹਲਕਾ ਜਿਹਾ ਨਿੰਬੂ ਨਿਚੋੜ ਲਓ
ਅੱਛਾ
ਨਿੰਮੁ ਨੀਚੋੜ ਕੇ ਅਰ, ਇਨੋ ਲੈ ਕੇ ਇਨੋ ਪਾ ਕੇ ਉਹ ਜਿਹੜਾ ਹੈ, ਪਾਣੀ ਮਿਲਾ ਕੇ ਉਹਨੂੰ ਵੀ ਮੈਸ਼ ਕਰ ਲਉ
ਅੱਛਾ
ਹਾਂ ਫਿਰ ਕੜਾਹੀ ਚ ਪਾਣੀ ਪਾ ਕੇ ਜੇ ਆਪ ਕਢਾਈ ਇੱਕ ਬਈ ਉਹਦੇ ਚ ਪਾਣੀ ਪਾ ਲਓ ਨਹੀਂ ਤੇ ਫੇਰ ਬਈ ਇਟਲੀ ਵਾਲਾ ਸਾਂਚਾ ਹੁੰਦਾ ਹੈ।
ਜੀ-ਜੀ
ਉਹਦੇ 'ਚ ਬੈਟਰ ਪਾ ਕੇ ਦਸ ਪੰਦਰਾਂ ਮਿੰਟਾਂ ਵਾਸਤੇ ਪਾਣੀ ਗਰਮ ਹੋਣ ਤੋਂ ਫਿਰ ਉਹਦੇ ਚ ਉਹਦੇ ਚ ਬੈਟਰ ਪਾ ਕੇ ਦਸ ਪੰਦਰਾਂ ਨੁ ਵੇਟ ਕਰੋ ਫਿਰ ਉਹ ਉਹਦੀ ਉਹਦੇ ਵਾਸਤੇ ਚਾਸ਼ਨੀ ਤਿਆਰ ਕਰ ਲਓ ਇੱਕ ਭਾਂਡੇ ਚ ਪਾਣੀ ਥੋੜਾ-ਥੋੜ੍ਹਾ, ਜਿਹਾ ਤੇਲ ਲੈ ਕੇ ਥੋੜ੍ਹੀ ਜਿਹੀ ਰਾਈ ਕੜੀ ਪੱਤਾ ਹੋ ਗਏ, ਫਿਰ ਉਹ ਚੇ ਚੀਨੀ ਚੀਨੀ ਪਾ ਲੀ ਔਰ ਪਾਣੀ ਪਾ ਲਿਆ
ਜੀ
ਉਹਦੇ ਚ ਕੜਕਾ ਆ ਲਏ ਥੋੜਾ ਜਿਹਾ ਹਲਕਾ ਜਹਾ ਉਬਾਲ ਆ ਜਾਏ ਤੇ ਉਹਦੇ ਚ ਫਿਰ ਚੀ ਨਿੰਮਬੂ ਦਾ ਰਸ ਮਿਲਾ ਕੇ। ਚਾਹਸ਼ ਨੂੰ ਠੰਡਾ ਹੋਣ ਦਿਓ ਜਿਹੜਾ ਬੈਟਰ ਮਨਾਇਆ ਉਹਨੂੰ ਵੇਖੋ। ਦਸ ਪੰਦਰਾਂ ਮਿੰਟ ਹੋ ਗਏ ਨੇ ਵੀ ਐਵੇਂ ਕਰੋ ਨਹੀਂ ਪਤਾ ਪਤਾ ਚਲਦਾ ਚਾਕੂ ਮਾਰ ਕੇ ਦੇਖਲੋ ਵਿੱਚ
ਅੱਛਾ।
ਬਈ ਚਾਕੂ ਨਾਲ ਪਤਾ ਚੱਲ ਜੇ ਚਿੱੱਕਿਆ ਚਾਕੂ ਨਾਲ ਫਿਰ ਤੇ ਹਾਲੇ ਬੈਟਰ ਬਣਨਾ ਹੈਗਾ ਜੇ ਨਾ ਚਿਪ ਕੇ ਉਹਦੇ ਚ ਤੇ ਬੈਟਰ ਬ ਤਿਆਰ ਹੈ ਉਹ ਬੈਟਰ ਨੂੰ ਬਈ ਨਿਕਾਲਣ ਵਾਸਤੇ ਪੁੱਲ ਲਬ ਚਾਕੂ ਨਾਲ ਘੁਮਾ ਕੇ ਤੇ ਉਹ ਬੈਟਰ ਨੂੰ ਨਿਕਾਲ ਲੋ।
ਤੇ ਐਵੇਂ ਨਿਕਲ ਜਾਏਗਾ ਫਿਰ ਉਹ ਉਹਦੇ ਅੰਦਰੋਂ ਭਾਂਡੇ ਚੋਂ ਚਿਪਕੇਗਾ ਤੇ ਨਹੀਂ
ਨਹੀਂ ਉਹਦੇ ਚ ਨਿਕਲ ਜਾਂਦਾ ਤੇਲ ਲਗਾਉਣਾ ਪੈਂਦਾ ਨਾ ਉਹਦੇ ਚ ਜਿਸ ਚ ਅਸੀਂ ਬੈਟਰ ਪਾਵਾਂਗੇ। ਜਿਸ ' ਅਸੀਂ ਬੈਟਰ ਪਾਵਾਂਗੇ ਨਾ ਉਹਨੂੰ ਪਹਿਲੇ ਪੂਰਾ ਓਇਲ ਨਾਲ ਪੂਰਾ ਕਰ ਲੈਣਾ
ਠੀਕ ਹੈ।
ਪੂਰਾ ਓਇਲ ਲਗਾ ਲੈਣਾ ਫਿਰ ਉਹੀ ਬੈਠ ਬਾਈ ਨਿਕਲ। ਜਾਏਗਾ ਚਾਕੂ ਮਾਰਾਂਗੀ ਨਾ ਸਾਈਡਾਂ ਤੋਂ ਤੇ ਉਹ ਨਿਕਲ ਜਾਂਦਾ ਨਿਕਲ ਜਾਂਦਾ।
ਠੀਕ ਹੈ।
ਉਹਦੇ ਪੀਸ ਕਰਕੇ ਤੇ ਉਹਦੀ ਚਾਸ਼ਨੀ ਸੀ। ਤਾਜੀ ਉਹਦੇ ਉੱਪਰ ਪਾਣੀ ਹੈ ਠੰਡੀ ਹੋ ਲ ਹੈ ਫਿਰ
ਅੱਛਾ।
ਉਹ ਫਿਰ ਬੈਟਰ ਤਿਆਰ ਹੈਗਾ।
ਚਲੋ ਠੀਕ ਹੈ ਮੈਂ ਫਿਰ ਟਰਾਈ ਕਰਾਂਗੀ ਇਹ ਤੇ ਕਾਫੀ ਈਜ਼ੀ
ਹਾਂ, ਹੈ ਤੇ ਹੀ ਈਜੀ ਪਰ ਬਈ ਥੋੜਾ ਜਿਹੜਾ ਬੈਟਰ ਤਿਆਰ ਕਰਨਾ ਪੈਂਦਾ ਨਾ ਉਹਦੇ ਚ ਹੀ ਥੋੜੀ ਅੰਦਾ ਹੈਗਾ।
ਜੀ ਜੀ,
ਹੋਰ ਹੋਰ ਕੁਛ
ਨਹੀਂ ਬਸ ਇਹ ਤੇ ਮੈਨੂੰ ਤੇ ਪਤਾ ਨਹੀਂ ਸੀ ਬੱਚੇ ਕਾਫ਼ੀ ਜਿੱਦ ਕਰ ਰਹੇ ਸੀ ਕਿ ਬਣਾ ਕੇ ਦੋ ਤੇ ਮੈਂ ਸੋਚਿਆ ਤੁਹਾਡੇ ਤੋਂ ਪੁੱਛ ਲਾ।
ਹਾਂਜੀ ਨਹੀਂ ਇਜੀ ਹੈਗੇ ਮੇਰੇ ਬੱਚੇ ਵੀ ਬਈ ਕਰਦੇ ਜਹੜੀ ਸ਼ਾਮੀ ਬਈ ਥੋੜੀ ਭੁੱਖ ਲੱਗਦੀ ਮੰਮਾ ਬਈ ਇਹ ਬਣਾ ਦੋ।
ਹਾਂਜੀ, ਬਸ ਓਹੀ ਸ਼ਾਮ ਦੀ ਹਾਂ ਸ਼ਾਮ ਦੀ ਭੁੱਖ ਵਾਸਤੇ ਹੀ।
ਹਾਂ, ਸ਼ਾਮੀ ਬਣਾ ਦੋ ਜਾਂ ਬਈ ਸਵੇਰੇ ਜਿਵੇਂ ਛੁੱਟੀ ਹੋਵੇ ਹੁਣ ਕੱਲ ਸੰਡੇ ਹੈ ਕੱਲ ਬੋਲ ਲ ਗੇ ਬਾਈ ਤੁਸੀਂ ਇਹ ਬਣਾ ਦੋ। ਸੂਜੀ ਦਾ ਵੈਸੇ ਬਹੁਤ ਕੁਝ ਬਣ ਜਾਂਦਾ ਹੈਗਾ ਹੈ।
ਅੱਛਾ।
ਹਾਂ, ਬਈ ਇਡਲੀ ਸਾਂਬਰ ਵੀ ਬਣ ਜਾਂਦੇ ਨੇ ਕਾਫ਼ੀ ਕੁਛ ਬਣ ਜਾਂਦਾ ਹੈ। ਹੂ ਇੱਕ ਲੀਲਾ। ਬਹੁਤ ਕੁਛ ਬਈ ਰੈਸਪੀ ਬਣ ਜਾਂਦੀ ਹੈ। ਮੈਂ ਤੇ ਉਹ ਵੀ ਬਣਾ ਲੈਂਦੀ ਹਾਂ, ਜੇ ਭੋਏ ਹੁੰਦੇ ਹੈਗੇ ਨੇ ਆਲੂ ਨੂੰ ਮੈਸ਼ ਕਰਕੇ ਫੇਰ ਉਹ ਸੂਜੀ ਮਿਲਾ ਕੇ, ਉਹਨਾਂ ਨੂੰ ਬਈ ਅੱਛੀ ਤਰ੍ਹਾਂ ਮੈਕਸ ਕਰ। ਘਿਓ ਦੇ ਵਿੱਚ ਸੂਜੀ ਧਨੀਆ ਪਿਆਜ ਵਗੈਰਾ, ਕੱਟ-ਕੁੱਟ ਕੇ ਔਰ ਇਹ ਕੱਟ ਲਸ ਬਨਾਦੀ ਹਾਂ।
ਅੱਛਾ ਕਟਲੇਟਸ,
ਹਾਂ ਉਹ ਵੀ ਬਹੁਤ।
ਉਹ ਵੀ ਕਾਫ਼ੀ ਹਾਂ ਅੱਛੇ ਬੰਦੇ ਹੋਣੇ ਨੇ
ਉਹ ਵੀ ਬਈ ਬਣਦੇ ਨੇ ਬਈ ਉਹਨਾਂ ਨੂੰ ਪੂਰਾ ਅੱਛੀ, ਤਾਂ ਮੈਸ਼ ਕਰਕੇ ਤਿੰਨਾਂ ਨੂੰ ਪਏ ਹੋ ਗਏ, ਆਲੂ ਨੂੰ ਬੋਇਲ ਕਰ ਲਏ ਸੂਜੀ ਥੋੜਾ, ਉਹਨਾਂ ਨੇ ਤਿੰਨਾਂ ਨੂੰ ਚੀਜ਼ਾਂ ਨੂੰ ਮੈਸ਼ ਕਰਕੇ ਵਿੱਚ ਧਨੀਆ ਲਾਲ ਮਿਰਚ ਹਲਦੀ ਵਗੈਰਾ ਗਰਮ-ਮਸਾਲਾ ਚਾਟ ਮਸਾਲਾ ਪਾ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਮੈਸ਼ ਕਰਕੇ, ਗੋਲ ਰਾਊਂਡ ਬਣਾ ਕੇ ਨਾ ਲੰਬੇ-ਲੰਬੇ ਗੋਲਾਂ ਫੇਰ ਉਹਨੂੰ ਬਈ ਜਿਹੜੀ ਸੁੱਕੀ ਸੂਜੀ ਹੈਗੀ, ਉਹਦੇ ਚ ਸੁ
ਹਾਂਜੀ।
ਸੂਜੀ ਚ ਬਈ ਇਲਾ ਕੇ ਤਲ ਲੈਣੀ ਹੈਗੇ ਨੇ, ਉਹ ਵੀ ਬੜੇ ਸਵਾਦ ਲੱਗਦੇ ਹਨ। ਹਾਂ ਡੀਪ ਫਰਾਈ ਕਰਨੇ ਹੈਗੇ, ਨੇ ਉਹਹੀ ਬੜੇ ਟੇਸਟੀ ਲੱਗਦੇ ਨੇ ਨਾਲ ਹਰੀ ਚਟਨੀ ਹੋ ਜਾਏ, ਬਈ ਇਮਲੀ ਵਾਲੀ ਚਟਨੀ ਹੋ ਜਾਏ ਨਾਲ
ਅੱਛਾ ਤੇ ਇਹ ਤੁਸੀਂ ਇਮਲੀ ਦੀ ਚਟਨੀ ਕਿਵੇਂ ਬਣਾਉਂਦੇ ਹੋ ਜ਼ਰਾ ਮੈਨੂੰ ਇਹ ਵੀ ਦੱਸ ਦੋ?
ਇਹ ਤੇ ਮੰਮੀ ਬਣਾਉਦੇ ਹੈਗੇ ਨੇ, ਅਸੀ ਮੈਂ ਤੇ ਬਣਾਉਦੀ ਨੀ ਮੰਮਾ ਹੀ ਬਣਾਉਂਦ ਹੈਗੇ ਨੇ ਹਰੀ ਚਟਨੀ ਬਣਾ ਲਈ ਦੀ ਹੈ, ਨਹੀਂ ਹੁੰਦਾ ਤੇ ਫੇਰ ਕਦੀ ਬਈ ਬਾਾਈ ਚਾਂਸ ਮੰਮੀ ਕਿੱਥੇ ਗਏ, ਹੁੰਦੇ ਨੇ ਫਿਰ ਬਜਾਰੋਂ ਦੀ ਬਜ਼ਾਰੋਂ ਦੀ ਹਲਵਾਈ ਤੋਂ ਮੰਗਵਾ ਲਈਦੀ ਹੈ।
ਹਾਂਜੀ, ਉਹ ਤੇ ਮਿਲ ਜਾਂਦੀ ਏ
ਹੈ ਤੇ ਜ਼ੀ ਹੈਗਾ, ਪਰ ਕਦੀ ਬਣਾ ਹੀ ਨਹੀ ਹੈ, ਨਾ ਇਮਲੀ ਦੀ ਚਟਨੀ
ਅੱਛਾ।
ਹਾਂ ਹਰੀ ਚਟਨੀ ਵਗੈਰਾ ਬਣਾ ਲਈ ਦੀ ਏ
ਅੱਛਾ ਹਰੀ ਚਟਨੀ ਕਿਵੇਂ, ਧਨੀਏ ਪੁਦੀਨੇ ਦੀ
ਹਾਂ ਤਰੀ ਪੁ ਹਾਂ ਪੁਦੀਨੇ ਹੋਰ ਉਹਦੇ ਅਰੇ ਧਨੀਆ ਹੋ ਗਿਆ। ਪਿਆਜ ਲਸਣ ਵਗੈਰਾ ਹ ਅੱਛੀ ਤਰਾ ਮੈਸ਼ ਕਰਕੇ, ਜਾਂ ਚੋਪੜ ਹੀ ਬਣਾ ਲੈਂਦੇ ਆ, ਜਾ ਮਿਕਸੀ ਤੇ ਹੈ ਹੈਗੀ ਏ।
ਹਾਂਜੀ, ਹਾਂਜੀ ਮਿਕਸੀ ਵਿਚ ਤੇ ਸਹੀ ਬਣ ਜਾਂਦੀ ਹੈ।
ਹਾਂ ਫੇਰ ਉਹ ਮਿਕਸੀ ਵਾਲੇ ਕੀ ਬੱਚੇ ਖਾਂਦੇ ਨੀ ਫੇਰ ਗ੍ਰੈਂਡਗ ਚੋਪਰ ਵਿੱਚ ਹੀ ਕਰ ਲੈਂਦੇ ਆ। ਚੋਪਰ ਵਿਚ ਹੀ ਵਧੀਆ ਰਹਿੰਦੀ ਹੈ, ਥੋੜਾ ਮੂੰਹ ਚ ਸਵਾਦ ਵੀ ਆਉਂਦਾ ਹੈਗਾ।
ਹਾਂਜੀ, ਉਹ ਫੇਰ ਨਾ ਚੋਪੇਰ ਥੋੜੀ ਖੜੀ ਖੜੀ ਰਹਿੰਦੀ ਹੈ ਨਾ
ਹਾਂ ਉਹਦੇ ਵਿੱਚ ਕੀ ਪੂਰੀ ਮੈਸ਼ ਹੋ ਜਾਂਦੀ ਹੈ, ਜਿਵੇਂ ਮਹਿੰਦੀ ਵਾਕਰਨ ਨੂੰ ਪਤਾ ਨੀ ਕੁਝ ਖਾ ਰਹੇ ਹਾਂ ਅਸੀਂ
ਹਾਂਜੀ।
ਉਹ ਫਿਰ ਬੱਚੇ ਖਾਂਦੇ ਨੀ ਹੋਰ ਤੁਸੀਂ ਕੀ ਕੀ ਬਣਾ ਲੈਂਦੇ ਹੋ?
ਹੈਲੋ।
ਹਾਂਜੀ।
ਮੈਂ ਕਿਹਾ ਤੁਸੀਂ ਕੀ- ਕੀ ਬਣਾ ਲੈਂਦੇ ਹੋ?
ਮੈਂ ਤੇ ਦੇਖੋ ਮੈਂ ਇੰਨਾ ਕੁਛ ਤੇ ਫਿਲਹਾਲ ਮੈਨੂੰ ਨਹੀਂ ਆਉਂਦਾ ਮਤਲਬ ਐਸੇ ਦਾਲ, ਸਬਜ਼ੀ ਵਗੈਰਾ ਸਭ ਕੁਛ ਹੀ
ਅੱਛਾ।
ਹਾਂਜੀ।
ਅੱਛਾ, ਬਸ ਇਹ ਹੈ ਬਣਾ ਲੈਂਦੇ ਹੋ ਕੁਛ ਨਾ ਕੁਛ।
ਹਾਂਜੀ, ਮਤਲਬ ਥੋੜਾ- ਬਹੁਤ ਕੁਛ ਬਣਾਈ ਹੀ ਲਈਦੇ ਬਾਕੀ ਫਿਰ ਯੂਟਿਊਬ ਤੋਂ ਪੁੱਛ ਲਿਆ ਕੁਛ
ਹਾਂ। ਯ ਯੂਟਊਬ ਜਿੰਦਾਬਾਦ ਹੈਗੇ ਨੇ। ਨੈਟ, ਨੈਟ ਔਨ ਕੀਤਾ। ਜੋ ਨੀ ਸਮਝ ਆਇਆ ਤੇ, ਉਹਦੇ ਬਣਾ ਲਉ।
ਜੀ- ਜੀ ਅੱਜ-ਕੱਲ ਤਾਂ ਚੈਟ ਜੀ ਪੀ ਟੀ ਵੀ ਕਾਫੀ ਚੱਲ ਗਈ ਆ। ਉਹ ਤੇ ਸਭ ਕੁਛ ਹੀ ਦੱਸ ਦਿੰਦੀ ਹੈ।
ਅੱਛਾ।
ਹਾਂਜੀ।
ਹਮ ਇਹ ਸੌਖਾ ਇੰਟਰਨੈਟ ਤੇ ਇੰਟਰਨੈਟ ਤੇ ਵਧੀਆ ਕੋਈ
ਤੁਹਾਨੂੰ ਚੰਗਾ ਐ।
ਵਧੀਆ ਨਾ ਥੀ।
ਹਾਂਜੀ, ਹੁਣ ਦੇਖੋ ਜੋ ਸੈਪਰੇਟ ਰਹਿੰਦੇ ਨੇ। ਆਪਣੇ ਪੇਰੈਂਟਸ ਨਾਲ ਨਹੀਂ ਨੇ ਉਹਨਾਂ ਦਾ ਤੇ ਇਹੀ ਸੁੱਖ ਫਿਰ ਯੂਟਿਊਬ ਤੇ ਸਰਚ ਕਰੋ ਔਰ ਬਣਾ ਲੋ।
ਹਾਂ।
ਹਾਂਜੀ, ਇਹ ਤੇ ਹੈ ਸਹੀ ਗੱਲ ਹੈਗੀ ਹੈ। ਯੂਟਿਊਬ ਤੋਂ ਬਹੁਤ ਤੇ ਬਹੁਤ ਕੁਛ ਵੀਈ ਨਹੀਂ ਸਮਝ ਵਾਲੀ ਚੀਜ਼ ਵੀ ਸਮਝੀ ਜਾ ਸਕਦੀ ਉਹਦੇ ਵਿੱਚੋਂ ਤੇ।
ਹਾਂਜੀ, ਸਟੱਡੀ ਵਗੈਰਾ ਵੀ ਹੋ।
ਹਾਂ, ਜਿਵੇਂ ਬੱਚਿਆਂ ਦੇ ਪ੍ਰੋਜੈਕਟ ਨਹੀਂ ਆਉਂਦੇ। ਨਹੀਂ ਸਮਝ ਆਉਂਦੀ। ਉਹ ਵੀ ਸਰਚ ਮਾਰ ਲੋ ਤੇ ਪ੍ਰੋਜੈਕਟ ਦਾ ਪੂਰਾ ਨਿਕਲ ਆਉਂਦਾ ਬਾਇਓਡਾਟਾ।
ਜੀ -ਜੀ ਕਾਫੀ ਸੁਖ ਹੈ ਯੂਟਿਊਬ ਦਾ ਤੇ।
ਬਹੁਤ ਇਹ ਤੇ ਸਹੀ ਗੱਲ ਹੈ ਬਹੁਤ ਸੁੱਖ ਹੈਗਾ ਇਹਦੇ ਇਸ ਤੇ।
ਹਾਂਜੀ।
ਹੁਣ ਜਿਵੇਂ ਬੱਚਿਆਂ ਨੂੰ ਛੁੱਟੀਆਂ ਪਈਆਂ ਆ। ਪ੍ਰੋਜੈਕਟ ਮਿਲੇ ਹੋਏ ਸੀ। ਨਹੀਂ ਸਮਝ ਆਉਂਦੇ ਪਏ ਸੀ ਬੱਚਿਆਂ ਨੂੰ। ਉਹ ਯੂਟੀਊਬ, ਗੂਗਲ ਤੇ ਸਰਚ ਮਾਰੇ। ਉਹਦੇ ਚੋਂ ਪ੍ਰੋਜੈਕਟ ਕੀਤੇ ਹੈਗੇ ਨੇ ਬੱਚਿਆਂ ਨੇ।
ਹਾਂਜੀ, ਇਹ ਪਤਾ ਨੀ ਕਹਿੰਦੇ ਕਿ ਇਹਨੇ ਸਕੂਲ ਵਾਲੇ।
ਸਮਝ ਹੀ ਨਹੀਂ ਆਦੀ। ਸਿਲੇਬਸ ਤੋਂ ਬਾਹਰ ਹੀ ਦਿੰਦੇ ਨੇ ਜੋ ਵੀ ਦਿੰਦੇ ਨੇ।
ਹਾਂਜੀ, ਉਹ ਫਿਰ ਬੱਚੇ ਕਿੱਥੇ ਕਰਦੇ ਨੇ ਕਰਨਾ ਤੇ ਸਾਨੂੰ ਹੀ ਪੈਂਦਾ ਫਿਰ ਹਨਾ।
ਹਾਂ। ਹਾਂ ਹੈ ਹੀ ਨਹੀਂ ਬਿਲਕੁਲ ਸਿਲੇਬਸ ਦੇ ਬਈ ਪ੍ਰੋਜੈਕਟ ਤੇ ਬਿਲਕੁਲ ਹੀ ਨੀ ਹੈਗਾ ਪਤਾ ਨੀ ਥੋਂ ਦੀ ਨਿਕਾਲ- ਨਿਕਾਲ ਕੇ ਦੇ ਦਿੰਦੇ ਨੇ।
ਹਾਂਜੀ। ਕੰਮ ਵੀ ਨੀ ਆਦੇ, ਇੰਨੇ ਫੇਰ ਉਹ ਐਵੇਂ ਹੀ ਛੱਡਦੇ ਨੇ।
ਕਰਕੇ ਨਹੀਂ ਆਂਦੇ। ਅੱਧਾ-ਅੱਧਾ ਕੰਮ ਕਰੇਗੇ, ਅੱਧਾ ਛੋੜ ਦੇਗੇ।
ਹੂੰ, ਵੀ ਤੁਸੀਂ ਸਕੂਲ ਹੀ ਕਰਾ ਲਓ, ਇਹੀ ਚੀਜ਼ਾਂ ਹਨਾ।
ਹਾਂ। ਘਰ ਵਾਸਤੇ ਦੇ ਦਿੰਦੇ ਹੈਗੇ ਨੇ।
ਹਾਂ, ਐਵੇਂ ਹੀ ਪੇਰੈਂਟਸ ਦਾ ਸਿਰ ਖਾਂਦੇ ਨੇ ਫਿਰ ਬੱਚੇ ਖ ਬੱਚਾ ਵੀ ਹੁੰਦਾ।
ਖਰਚਾ। ਖਰਚਾ ਵੀ ਕਿੰਨਾ ਹੋ ਜਾਂਦਾ ਹੈ ਛੁੱ ਛੁੱਟੀਆਂ ਚ' ਛੁੱਟੀਆਂ ਤੇ ਦੇ ਦਿੰਦੇ ਨੇ। ਛੁੱਟੀਆਂ 'ਚ ਖਰਚੇ ਇੰਨੇ ਹੋ ਜਾਂਦੇ ਨੇ। ਚਲੋ ਠੀਕ ਹੈ ਹਾਂਜੀ, ਹਾਂਜੀ, ਹਾਂਜੀ, ਠੀਕ ਹੈ ਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।
ਹ